ਹੈਲੋ ਸਸ ਸੀਕਾਲ ਜੀ।
ਸਸਸੀਕਾਲ ਜੀ।
ਹੋਰ ਕੀ ਹਾਲ ਚਾਲ ਏ ਠੀਕ ਔ?
ਵਧੀਆ ਜੀ ਵਧੀਆ। ਤੁਸੀਂ ਸਨਾਓ?
ਬਸ ਵਧੀਆ ਮੈਂ ਵੀ ਠੀਕ-ਠਾਕ ਹੋਰ
ਔ ਬਸ ਬੈਠੀ ਸੀ।
ਆਛ-ਅੱਛਛਾ ਆ ਵਧੀਆ-ਵਧੀਆ। ਹੋਰ? ਛੁੱਟੀਆਂ ਇੱਚ ਛੁਟੀਆਂ ਚ ਕੀਤੀ ਸ਼ੋਪਿੰਗ ਹਾਂਜੀ।
ਹਾਂਜੀ-ਹਾਂਜੀ-ਹਾਂਜੀ ਕੀਤੀ ਸ਼ੋਪਿੰਗ ਕੱਪੜੇ ਖਰੀਦੇ ਨੇ ਜ ਤੀਆਂ ਖਰੀਦੀਆਂ ਨੇ।
ਅੱਛਾ!
ਹੋਰ ਗੁਰਦੁਆਰਿਆਂ ਦੇ ਪ੍ਰਸ਼ਾਦ ਸਾਰੇ ਗੁਰਦੁਆਰੇ ਪ੍ਰਸ਼ਾਦ ਲੈ ਕੇ ਆਏ ਆਂ।
ਹਾਂ ਵਧੀਆ-ਵਧੀਆ।
ਹ
ਹਾਂਜੀ-ਹੰਜੀ ਹੋਰ ਕਿੱਥੇ-ਕਿੱਥੇ ਕੀਤੀ ਸ਼ੋਪਿੰਗ? ਔਫਲਾਈਨ ਕੀਤੀ ਸੀਗੀ ਔਨਲਾਈਨ ਕੀਤੀ ਸੀਗੀ?
ਅਸੀ ਅ ਔਨਲਾਈਨ ਈ ਕੀਤੀ ਐ। ਕਿਉਂਕਿ ਅੱਜ-ਕੱਲ ਸੁੱਖ ਹੋ ਗਿਆ ਨਾ ਔਨਲੈਈਨ ਘਰ ਬੈਠੇ ਬਿਠਾਏ।
ਹਾਂਜੀ-ਹੰਜੀ, ਹਾਂਜੀ-ਹਾਂਜੀ ਓ ਤੇ ਏਕ ਈ ਓਡਰ ਕਰੋ। ਤੇ ਏਕ ਦੋ ਦਿਨ ਛੱਡ ਕੇ ਨਾਲ ਈ ਸਾਨੂੰ ਬੂਏ ਘਰ ਦੇ ਬੂਏ ਤੱਕ ਕ ਛੱਡ ਕੇ ਜਾਂਦੀ ਐ ਚੀਜ਼ਾਂ ਨੂੰ ਫੜਾ ਕੇ ਜਾਂਦੇ ਨੇ।
ਹਾਂਜੀ!
ਐ ਚੀਜ਼ ਦਾ ਬੜਾ ਸੁੱਖ ਹੋ ਗਿਆ ਔਨਲਾਈਨ। ਦਾ ਅਪਨਾ ਨਾਲੇ ਬਾਰ ਨਾ ਨਿਕਲੇਆ ਜਾਏ ਬੱਚਿਆਂ ਨਾਲ ਬੰਦਾ ਨੀ ਬਾਰ ਜਾ ਸਕਦਾ। ਕਦੀ ਬਾਜ਼ਾਰ ਨਾ ਜਾ ਸਕੇ ਹਨਾ। ਅਪਣਾ ਕੀਤਾ ਓਨਲਾਈਨ ਤੇ ਅਪਣਾ ਘਰੇ ਈ ਸਾਰੀਆ ਚੀਜ਼ਾਂ ਪੌਂਚ ਜਾਂਦੀਆਂ ਨੇ ਦੋ ਹੱਥ ਤੀ ਦਿਤੈ ਹਾਂਜੀ-ਹਾਂਜੀਔਫਲਾਈਨ ਦਾ ਬੜਾ ਸੀ। ਪੈਲਾ ਤੇ ਬੜਾ ਓ ਸੀਗਾ ਘਰ ਜਾਣਾ ਪੈਣਾ ਬਾਜ਼ਾਰ ਸਾਰੀ ਚੀਜ਼ਾਂ ਪੈਲੇ ਲਿਖ ਕੇ ਲੈ ਕੇ ਜਾਓ। ਕੀ-ਕੀ ਲੈਣੈ ਲਿਸਟ ਬਨਾਣੀ ਪੈਂਦੀ ਸੀ। ਕਿ ਪੈਲਾ ਲਿਸਟਾਂ ਬਣਾਓ ਫੇਰ ਜਾਓ ਬਜ਼ਾਰ ਤੇ ਓਥੋਂ ਫੇਰ ਲੈ ਕੇ ਆਓਫੇਰ ਕਿਤੇ ਨਾ ਕਿਤ ਤੇ ਕੁਛ ਨਾ ਕੁਛ ਰੈ ਈ ਜਾਂਦਾ ਸੀ ਤੇ ਫੇਰ ਨਾਲੇ ਚੁ ਕੁਣਾ ਵੀ ਲੈ ਕੈਰੀ ਕ ਕਰਨਾ ਬੜਾ ਔਖਾ ਹੁੰਦਾ ਸੀ।
ਹਾਂਜੀ
ਹਾਂਜੀ-ਹਾਂਜੀ ਹੁਣ ਔਲਾਈਨ ਦਾ ਬੜਾ ਸੁ ਖੇ ਆਪਣਾ ਘਰੇ ਆਈ ਚੀਜ਼ਾਂ ਮੰਗਾ ਲੀ ਜਦੋਂ ਜ ਜਿਸ ਟਾਈਮ ਲੋੜ ਪਈ ਜੇੜੀ ਚੀਜ਼ ਓਦੋ ਯਾਦ ਆਈ ਓਦੋ ਈ ਕਰਤੀ। ਜੇੜੀ ਚੀਜ਼ ਜਦੋਂ ਯਾਦ ਆਈ ਓਦੋਂ ਈ ਕਰਤੀ ਮੈਂ ਤੇ ਆਪਣੀ ਗੁੜੀਆਂ ਦੇ ਕੱਪੜੇ ਸਾਰੇ ਔਨਲਾਈਨ ਖਰੀਦ ਦੀ ਆਂ।
ਹੂੰ
ਓਨਲਾਈਨ ਮੰਗਵਾਣੀ ਆ ਏਦੇ ਵਾਸਤੇ ਸਾਰੇ ਖਿਲੌਣੇ ਹੋ ਗਯਾ ਦੇ ਡਾਇ ਪਰ ਜੇੜੇ ਏਦਾ ਸਮਾਨ ਏ ਸਾਰਾ ਅਪਣਾ ਓਨਲਾਈਨ ਕੀਤਾ। ਪੇਮੈਂਟ ਕੀਤੀ ਤੇ ਅਪਣਾ ਨਾਲ ਦੇ ਨਾਲ ਈ ਔਨਲਾਈਨ ਸਾਰੇ ਚੀਜ਼ਾਂ ਆ ਜਾਂਦੀਆਂ ਨੇ।
ਏ ਤੇ ਹੈ ਈ ਅੱਜ ਕੱਲ ਤੇ ਹਰ ਈ ਰੋਟੀ ਘਰ ਆ ਜਾਂਦੀ ਬਣੀ ਬਣਾਈ ਔਨਲਾਈਨ
ਹਾਂਜੀ-ਹਾਂਜੀ
ਔਡਰ ਕਰੋ ਉਸੀ ਟੈਮ ਆ ਜਾਂਦੀ ਰੋਟੀ ਮੰਗਾਓ। ਕੋਈ ਸਬਜ਼ੀਆਂ ਮੰਗਾਓ ਕੋਈ ਦੁੱਧ ਵਗੈਰਾ ਮੈਂ ਕੈਨੀ ਆ ਹਰ ਇੱਕ ਚੀਜ਼ ਏ ਟੂ ਜੈਡ ਰਸੋਈ ਦੀ ਚੀਜ਼ ਤੁਸੀਂ ਔਨਲਾਈਨ ਮੰਗਾ ਸਕਦੇ ਓ।
ਹਾਂਜੀ-ਹਾਂਜੀ ਹਰ ਇੱਕ ਚੀਜ਼ ਆਪਣਾ ਪ ਅ ਗਲਾਸ ਹੋਗੇ ਭਾਂਡੇ ਹੋਗੇ ਹੋਰ ਜੇੜੀ ਚੀਜ਼ਾਂ ਹੁੰਦੀਆਂ ਨੇ ਬੜੀਆਂ ਚੀਜ਼ਾਂ ਚੱਲ ਗਈਆਂ ਨੇ। ਬੜਾ ਸੁੱਖ ਹੋ ਗਿਆ ਐ ਚੀਜ਼ਾਂ ਦਾ ਹਾਂਜੀ ਜੇੜ੍ਹੇ ਇਨਾਂ ਨੇ ਐਪ ਬਣਾਈਏ।
ਹਾਂਜੀ-ਹਾਂਜੀ ਐਪ ਦੇ ਰਾਹੀਂ ਆਪਣਾ ਕਰੋ ਡਾਊਨਲੋਡ ਕਰੋ ਆਪਣਾ ਮੰਗਵਾਓ। ਘਰ ਤੱਕ ਦੇ ਕੇ ਜਾਂਦੇ ਨੇ।
ਨਈ ਓਨਲਾਈਨ ਤੇ ਮੈਂ ਮੈਡੀਸਨ ਮੰਗਵਾ ਲੋ ਜੇੜੀ ਮਰਜ਼ੀ ਮੈਡੀਸਨ ਮੰਗਵਾ ਲੋ। ਮੈਂ ਕੈਨੀ ਆ ਕੱਪੜੇ ਮੰਗਵਾ ਲੋ ਜੁੱਤੀਆਂ ਮੰਗਵਾ ਲੋ। ਹੋਰ ਤੇ ਹੋਰ ਅੱਜ ਕੱਲ ਤੇ ਮੈਂ ਕੈਨੀ ਆ ਬਣੇ ਬਣਾਏ ਫਰਨੀਚਰ ਵੀ ਘਰ ਆ ਜਾਂਦੇ ਨੇ। ਸੋਫਾ ਬੈਗ ਲੈ ਲੋ ਤੁਸੀ
ਹਾਂ। ਹਾਂ ਪ੍ਰੈਸ ਲੈ ਲੋ ਹਾਂ।
ਸਭ ਘਰ ਪੋਂਚ ਜਾਂਦੇ ਨੇ ਯਾਰ ਇੰਨਾ ਸੁੱਖ ਹੋ ਗਿਐ। ਅੱਗੇ ਤੇ ਨਾ-ਨਾ ਗਰਮੀ 'ਚ ਕਿਧਰੇ ਜਾਣਾ ਪੈਂਦੈ ਨਾ ਬਰਸਾਤ ਵਿੱਚ ਕਿਧਰੇ ਜਾਣਾ ਪੈਂਦੈ।
ਹਾਂਜੀ-ਹਾਂਜੀ ਆਪਣਾ ਘਰੇ ਈ ਸਾਰਾ ਕੁੱਛ ਸ ਸਿਲੰਡਰ ਤੱਕ ਘਰੇ ਆ ਜਾਂਦੇ ਨੇ ਅਟੈਚੀ ਸ ਕੁੱਛ ਜੇੜਾ ਵੀ ਸਮਾਨ ਲੈਣਾ ਆਪਣਾ ਫੋਨ ਕੀਤਾ ਪਲੰਬਰ ਵੀ ਜਿਨੂੰ ਕੈਂਦੇ ਨਾ ਅਸੀਂ ਜੇੜੇ ਘਰ-ਘਰ ਠੀਕ ਪੱਖੇ ਠੀਕ ਕਰਨ ਆਲੇ ਹੁੰਦੇ ਨੇ। ਪਲੰਬਰ ਹੁੰਦੇ ਨੇ ਟੂਟੀਆਂ ਠੀਕ ਕਰਨ ਆਲੇ ਆਪਣਾ ਨੰਬਰ ਫੋਨ ਕਰੋ ਤੇ ਆਪਣਾ ਘਰੇ ਆ ਜਾਂਦੇ ਨੇ।
ਬਿਲਕੁੱਲ।
ਹਾਂਜੀ-ਹਾਂਜੀ ਓਨਲਾਈਨ ਦੀ ਤੇ ਵਧੀਆ ਈ ਨੇ ਮੌਜਾਂ ਲਾਈਆਂ ਹੋਈਆਂ ਨੇ ਤੇ ਸਾਰੇ
ਐ ਕੀ ਹੁਣ ਲੇਡੀਜ਼ ਨੂੰ ਨਾ ਐਨੀ ਓ ਅ ਮਤਲਬ ਚਿੰਤਾ ਨੀ ਰਹੀ। ਵੀ ਜਿਵੇਂ ਹੁਣ ਪਾਣੀ ਦਾ ਟੈਂਕਰ ਮੰਗਾਣਾ। ਚਲੋ ਜੀ ਫੋਨ ਕੀਤਾ ਆਪਾਂ ਨੇ ਟੈਂਕ ਦਰਵਾਜ਼ੇ ਤੇ ਆ ਗਿਆ।
ਹਾਂ।
ਕਪੜੇ ਵਾਲਾ ਨੂੰ ਫੋਨ ਕੀਤਾ ਕੱਪੜੇ ਪ੍ਰੈਸ ਕਰਕੇ ਲੈ ਵੀ ਗਿਆ ਤੇ ਦੇ ਵੀ ਗਿਆ। ਕੇੜੀ ਚੀਜ਼ ਦਾ ਸੁੱਖ ਨੀ ਹੈਗਾ ਐ ਹਰ ਚੀਜ਼ ਦਾ ਸੁੱਖ ਹੋ ਗਿਆ।
ਹਾਂਜੀ-ਹਾਂਜੀ ਹਰ ਇੱਕ ਚੀਜ਼ ਦਾ ਸੁੱਖ ਹੋ ਗਿਆ ਔਰ ਏਦਾ ਸੁੱਖ ਬੱਚੇ ਵੀ ਮਾਣਦੇ ਨੇ ਅੱਜ ਕੱਲ੍ਹ ਦੇ। ਖਾਣ ਦੀਆਂ ਚੀਜ਼ਾਂ ਚਿਪਸ ਕਰਲੋ ਕੁਰਕੁੁਰੇ ਕਰ ਲੋ ਦਸ ਮਿੰਟੇ ਚ ਫੜਾ
ਬਿਲਕੁੱਲ-ਬਿਲਕੁੱਲ ਫਾਸਟ ਫੂਡ ਤੋ ਜੇੜਾ ਮਰਜੀ ਮੰਗਵਾ ਲੋ। ਪੀਜ਼ਾ ਮੰਗਾ ਲੋ ਬਰਗਰ ਮੰਗਾ ਲੋ।
ਹਾਂ ਚੋਮਿੰਨ ਮੰਗਵਾ ਲੋ ਜੇੜੀ ਚੀਜ਼ ਬੱਚੇ ਅੱਜ ਕੱਲ੍ਹ ਮੌਕਾ ਵੇਖਦੇ ਨੇ ਮੰਮੀ ਦਾ ਫੋਨ ਮਿਲੇ ਤੇ ਆਪਣਾ ਫੋਨ ਤੇ ਓਨਾਂ ਨੇ ਫਟਾਫਟ ਆਪਾਂ ਔਡਰ ਕਰਦੇ ਨਾ ਚੋਕਲੇਟ ਹੋਵੇ ਟੋਫੀਆਂ ਹੋਣ ਚਿਪਸ ਹੋਣ ਕੁਰਕਰੇ ਹੋਣ ਬਿਸਕਿਟ ਹੋਣ ਜੇੜੀ ਵੀ ਚੀਜ਼ਾਂ ਹੋਣ ਸਾਰੀਆਂ ਚੀਜ਼ਾਂ
ਓ ਤੇ ਹੈ ਈ। ਬਿਲਕੁਲ, ਬਿਲਕੁਲ ਹਰ ਚੀਜ਼ ਆਂਦੀ ਏ ਘਰ।
ਹਾਂਜੀ, ਹਾਂਜੀ ਪਹਿਲੇ ਤਾਂ ਇਹ ਚੀਜ਼ ਦੀ ਬੜੀ ਹਾਂਜੀ ਪਹਿਲੇ ਤੇ ਨਹੀਂ ਸੀ ਸੁੱਖ ਐ ਵਾਲੇ।
ਨਾ, ਪਹਿਲੇ 'ਤੇ ਇ ਤੇ ਚੜੀ ਇਹ ਕਣਕ ਦੀ ਜਿੰਨੀ ਮਰਜ਼ੀ ਜਾਣਾ ਪੈਂਦਾ ਬਾਰਿਸ਼ ਆਂਦੀ ਪਈ ਜੇ ਦੁੱਧ ਲੈਣਾ ਹੋਵੇ, ਇੰਤਨੀ ਬਾਰਿਸ਼ ਹੋਵੇ ਤਾਂ ਲਿਆਣਾ ਪੈਂਦਾ, 'ਹੁਣ ਜੇ ਤੁਸੀਂ ਉਹਨੂੰ ਫੋਨ ਤੇ ਉਹ ਦੁੱਧ ਘਰ ਪਕੜਾ ਜਾ, ਓ ਉਹ ਵੀ ਘਰ ਪਕੜਾ ਜਾਂਦਾ।
ਹਾਂਜੀ, ਹਾਂਜੀ ਦੁੱਧ ਵੀ ਘਰ ਆ ਜਾਂਦਾ ਸਾਰਾ ਕੁਛ ਸਬਜ਼ੀਆਂ 'ਤੱਕ
ਹਰ ਚੀਜ਼, ਫੋਨਾਂ ਤੇ ਬਸ ਓਨਲਾਈਨ, ਹਰ ਇੱਕ ਚੀਜ਼ ਘਰ ਆ ਜਾਂਦੀ।
ਹਾਂਜੀ, ਹਾਂਜੀ।
ਮੈਂ ਕਹਿੰਦੀ ਹਾਂ ਅੱਜ ਕੱਲ ਤੁਸੀਂ ਲੜਕੀ ਦਾ, ਵਿਆਹ ਵੀ ਹੋਏ ਨਾ ਤੇ ਆਪਾ ਆਪਣਾ ਦਾਜ ਵੀ ਉਹਨੇ ਬਣਾਉਣਾ ਹੋਇਆ ਗਾ ਨਾ, ਔਨਲਾਈਨ ਸਾਰੀ ਚੀਜ਼ਾਂ ਉਹ ਘਰ ਮੰਗਵਾ ਲਏਗੀ ਆਪਣਾ। ਦਰਵਾਜੇ ਕੱਪੜੇ ਮੰਗਵਾਉਣੇ, ਕੋਈ ਹੋਰ ਆਪਣਾ ਮੇਕਅਪ ਦਾ, ਸਮਾਨ ਮੰਗਵਾਨਾ ਹੋਵੇ
ਹਾਂਜੀ, ਹਾਂਜੀ। ਮੇਕਅਪ ਦੀ ਤਾਂ ਇੰਨੀ ਸਹੂਲਤਾਂ ਹੋ ਗਈ ਆਂ ਨੇ ਇੰਨੇ ਡਿਸਕਾਊਂਟ ਦੇ ਦਿੰਦੇ ਨੇ ਜਿਹੜੀ ਚੀਜ਼ ਅਸੀਂ ਮਤਲਬ ਕਿ ਮਹਿੰਗੀ ਲੱਗਦੀ ਨਾ ਸਾਨੂੰ, ਅਸੀਂ ਉਹਨੂੰ ਉਹ ਕਰਕੇ ਰੱਖ ਲੈਂਦੇ ਆ, ਤੇ ਕਿਤੇ ਨਾ ਕਿਤੇ ਜਿਵੇਂ ਹੁਣ ਤਿਉਹਾਰ ਆਉਂਦੇ ਨੇ, ਤਿਉਹਾਰਾਂ ਤੇ ਓਫਰ ਦਿੰਦੇ ਨੇ ਛੂਟ ਲਗਾ ਦਿੰਦੇ ਨੇ। ਤੇ ਆਪਣਾ ਇੰਨੇ ਛੂਟ, ਇੰਨੇ ਪਰਸੈਂਟ ਛੂਟ। ਤੇ ਆਪਣਾ ਇੱਕ ਦੇ ਨਾਲ ਇੱਕ ਫ੍ਰਰੀ, ਮਤਲਬ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਆਰਾਮ ਨਾਲ। ਛੋਟੀਆਂ ਚੀਜ਼ਾਂ, ਵੱਡੀਆਂ ਚੀਜ਼ਾਂ ਸਾਰੀਆਂ ਆਪਣਾ ਡਿਸਕਾਊਂਟ ਤੇ ਮਿਲ ਜਾਂਦੇ ਨੇ ਨਾ ਤੇ ਸੁੱਖ ਹੋ ਜਾਂਦਾ ਹੈ ਕਿ ਚੱਲ ਇਹ ਚੀਜ਼ ਮਿਲ ਰਹੀ ਹੈ। ਇਸ ਇਸੀ ਬਹਾਨੇ ਅਸੀਂ ਐ ਵੀ ਚੀਜ਼ ਖਰੀਦ ਲਾਂਗੇ, ਉਹ ਸਾਨੂੰ ਲਾਲਚ ਆ ਜਾਂਦਾ। ਲਾਲਚ ਆ ਜਾਂਦਾ, ਉਹ ਲਾਲਚ ਪਿੱਛੇ ਅਸੀਂ ਫਿਰ ਖਰੀਦ ਲੈਂਨੇ ਆ ਉਨੂੰ।
ਸਹੀ ਗੱਲ ਏ। ਉਹ ਤੇ ਹੈ ਹੀ ਹੈ, ਔਨਲਾਈਨ ਦਾ ਤਾਂ ਬਹੁਤ ਸੁੱਖ ਹੋ ਗਿਆ।
ਹਾਂ, ਹੋਰ!
ਬਜ਼ੁਰਗਾਂ ਨੂੰ ਤੇ ਖ਼ਾਸ ਕਰ ਹੋ ਗਿਆ ਏ, ਬਜ਼ੁਰਗ ਵੀ ਘਰ ਬੈਠੇ ਹਰ ਚੀਜ਼ ਮੰਗਾ ਲੈਂਦੇ ਨੇ।
ਅੱਛਾ ਜੀ! ਹਾਂਜੀ, ਹਾਂਜੀ ਬਜ਼ੁਰਗਾਂ ਲਈ ਨਾਲੇ ਬੜਾ ਉਹ ਰਹਿ ਗਿਆ ਇਹਨਾਂ ਵਾਸਤੇ ਨਾ ਕਿ 'ਚਲੋ ਜੀ ਕਿੱਥੇ ਜਾਣ ਵਿਚਾਰੇ ਲੈਣ ਆਸਤੇ। ਬਜ਼ੁਰਗਾਂ ਨੇ ਨਾਲ ਕੀਤਾ ਤੇ ਆਪਣਾ ਔਡਰ ਕਰਕੇ ਘਰੇ ਆ ਗਿਆ। ਦਵਾਈ ਵੀ ਅੱਜ ਕੱਲ, ਦਵਾਈ ਵੀ ਅੱਜ ਕੱਲ,
ਔਨਲਾਈਨ ਦੇ ਭੀ ਅਸੀ ਦਵਾਈਆ ਹੀ ਔਨਲਾਈਨ ਮੰਗਵਾ ਲਈ ਦੀਆਂ ਨੇ।
ਹਾਂਜੀ, ਹਾਂਜੀ ਡਾਕਟਰ ਨੂੰ ਵੀ ਫੋਨ ਕਰੋ। ਡਾਕਟਰ ਵੀ ਘਰੇ ਆ ਜਾਂਦੇ ਨੇ।
ਬਿਲਕੁਲ, ਬਿਲਕੁਲ।
ਦੇਖਣ ਆਸਤੇ। ਲੋੜ ਹੋਵੇ ਜੇ ਉਹਨਾਂ ਦੀ, ਹਾਂਜੀ।
'ਚਲੋ ਇਹ ਚੀਜ਼ਾਂ ਦੀ ਸਹੂਲਤਾਂ ਬਥੇਰੀ ਹੋ ਗਈ ਏ
ਹਾਂਜੀ, ਹਾਂਜੀ ਸਹੂਲਤ ਤੇ ਹੈ ਅਸੀ ਸਹੂਲਤ ਤਾਂ ਵੀ ਹੈਗੀਆਂ ਨੇ, ਨਾਲੇ ਕਿਤੇ ਨਾ ਕਿਤੇ ਫੇਰ ਉਹ ਵੀ ਹੋ ਜਾਂਦਾ ਘਾਟੇ ਤੇ ਵੀ ਹੋ ਜਾਂਦਾ।
ਹਾਂ ਟਾਈਮ ਦੀ ਬੱਚਤ ਹੁੰਦੀ ਹੈ।
ਹਾਂਜੀ, ਹਾਂਜੀ ਟਾਈਮ ਦੀ ਬੱਚਤ। ਹੁੰਦੀ ਹੈ, ਸਭ ਤੋਂ ਵੱਡੀ ਚੀਜ਼, ਟਾਈਮ ਦੀ ਬੱਚਤ ਹੁੰਦੀ ਹੈ, ਘਰੋਂ ਬਾਹਰ ਨਾ ਜਾ ਸਕੀਏ ਅਸੀਂ, ਟਾਈਮ ਨਾ ਲੱਗੇ ਆਪਣਾ ਬੰਦਾ ਓਨਲਾਈਨ ਸ਼ੋਪਿੰਗ ਕਰ ਲੈਂਦਾ ਹੈ।
ਬਿਲਕੁਲ ਬਾਹਰ ਨਿਕਲਣਾ ਹੋਵੇ, ਪਹਿਲੇ ਤੇ ਅੱਧਾ ਘੰਟਾ ਲਗਾਓ ਨਿਕਲਨੇ ਵਾਸਤੇ
ਹਾਂਜੀ ਤਿਆਰ ਹੋਣਾ ਪੈਂਦਾ ਸਭ ਤੋਂ ਵੱਡੀ ਗੱਲ
ਤੇ ਇੱਥੇ ਦੇ ਘਰ ਬੈਠੇ ਬਿਠਾਏ ਬਸ
ਹਾਂ ਹੋਰ ਰਾਤੀ ਗਿਆਰਾਂ ਵਜੇ ਕਰ ਲੋ, ਬਾਰਾਂ ਵਜੇ ਕਰ ਲਓ ਜਿੰਨੇ ਵਜੇ ਮਰਜ਼ੀ ਕਰ ਲੋ ਚੀਜ਼ ਸਾਨੂੰ ਉੱਥੇ ਮਿਲ ਜਾਂਦੀ ਏ, ਘਰੇ ਕੋਈ ਮਹਿਮਾਨ ਆਏ ਹੋਣ
ਮੈਂ ਕਹਿੰਦੀ ਹ ਕੋਈ ਬਰਥਡੇ ਹੋਵੇ, ਕੋਈ ਐਨੀਵਰਸਰੀ ਐਨੀਵਰਸਰੀ ਹੋਵੇ, ਹਰ ਚੀਜ਼ ਜਿਹੜੀ ਹੈ ਔਨਲਾਈਨ ਕਰੋ ਉਸ ਟਾਈਮ ਸਾਰੀ ਉਸ ਟਾਈਮ ਘਰ ਆ ਜਾਏਗੀ ਔ ਬੱਚਿਆਂ ਦੇ ਟੋਏਜ਼ ਵੀ ਬੱਚਿਆਂ ਦੀਆਂ ਚੀਜ਼ਾਂ ਵੀ, ਬੱਚਿਆਂ ਦੇ ਜਨਮ ਦਿਨ ਦੀਆਂ ਦੁਨੀਆਂ ਚੀਜ਼ਾਂ ਮੰਗਉਣੀਆਂ ਹੋਣ, ਉਹੁ ਸਬ ਔਨਲਾਈਨ ਕਰੋ ਅੱਜ ਕਲ ਗਿਫਟ ਗਿਫਟ ਵੀ ਤੇ ਔਨਲਾਈਨ ਹੀ ਜਾਂਦੇ ਨੇ ਬੱਚਿਆਂ ਦੇ ਬਰ੍ਥਡੇ ਤੇ ਐਨੀਵਰਸਰੀ ਦੇ ਹੋ ਗਏ ਗਿਫਟ ਦੇ ਹੋ ਗਏ, ਐ ਦੇ ਬਰਥਡੇ ਦੇ ਹੋ ਗਏ ਗੇ
ਹਾਂ ਹੋਰ ਕੀ ਗਿਫਟ ਵੀ ਕੇਕ ਵੀ ਅਗਰ ਮੰਨ ਲਓ ਅਸੀਂ ਕਿਤੇ ਦੂਰ ਜਗ੍ਹਾ ਪਹੁੰਚਾਉਣਾ ਨਾ ਅਸੀਂ ਇੱਧਰ ਬੈਠੇ ਹਾਂ ਕਿਸੇ ਆਪਣੇ ਭੈਣ ਭਰਾ ਨੂੰ ਕਿਧਰ ਦੂਰ ਪਹੁੰਚਾਉਣਾ ਹੈ ਕੇਕ ਹਨਾ ਬਰਡੇ ਹੈਗਾ ਤੇ ਆਪਣਾ ਅਸੀਂ ਉਹਨਾ ਨੂੰ ਸਰਪ੍ਰਾਈਜ਼ ਵੀ ਦੇ ਸਕਦੇ ਹਾਂ ਕੇਕ ਔਡਰ ਕਰਕੇ
ਹਾਂਜੀ ਹਾਂਜੀ
ਹਾਂ ਉਹਨਾਂ ਦੇ ਬੂਹੇ ਤਕ ਆ ਕੇ ਫੋਨ ਕਰਦੋ ਵੀ ਤੁਹਾਡਾ ਬਾਹਰ ਗਿਫਟ ਆਇਆ ਏ ਤੇ ਆਪਣਾ ਬੰਦਾ ਖੁਸ਼ ਹੋ ਜਾਂਦਾ ਹੈ ਇਹ ਚੀਜ਼ਾਂ ਦੀ ਸਹੂਲਤਾਂ ਹੋ ਹੀ ਗਈਆਂ ਨੇ ਹਾਂਜੀ ਹਾਂਜੀ
ਸਹੂਲਤਾਂ ਨੇ ਜੀ ਅ ਸਹੂਲਤਾਂ ਕਰਕੇ ਤੇ ਉਨਾਂ ਅੱਜ ਕੱਲ ਪਹਲੇ ਕਿੱਥੇ ਲੋਕ ਇਨਾ ਮਨਾਉਂਦੇ ਸੀ ਸੀ ਜਨਮ ਦਿਨ ਵਗੈਰਾ ਪਹਿਲੇ ਕੋਈ ਅਹ ਹੁੰਦਾ ਸੀ ਇਹ ਕੰਮ ਇਨਾ ਸੌਖਾ ਕੰਮ ਹੋ ਗਿਆ ਔਨਲਾਈਨ ਤੇ ਹੀ ਸਭ ਕੁਛ ਹੋ ਜਾਂਦਾ ਜਨਮ ਦਿਨ ਆਨਲਾਈਨ ਤੇ ਹੀ ਐਨੀਵਰਸਰੀ ਹੋ ਜਾਂਦੀ ਹੈ ਓਨਲਾਈਨ ਤੇ ਹੀ ਕਿਸੇ ਮੈਰਿਜ ਤੇ ਜਾਣਾ ਹੋਵੇ ਔਨਲਾਈਨ ਚੀਜ਼ ਉਹ ਘਰ ਆ ਗਈ
ਹਾਂ ਅੱਜ ਕੱਲ੍ਹ ਕਿਸੇ ਨੂੰ ਪੈਸੇ ਦੇਣੇ ਹੋਣ ਪੈਸੇ ਵੀ ਅਸੀਂ ਕਿਸੇ ਨੂੰ ਟ੍ਰਾਂਸਫਰ ਕਰ ਸਕਦੇ ਹਾਂ ਉਹਦੇ ਵੀ ਉਹਦਾ ਵੀ ਸੁੱਖ ਹੋ ਗਿਆ ਬੰਦਾ ਬਾਜ਼ਾਰ ਗਿਆ ਜਾਂ ਕਿਧਰੇ ਬੰਦਾ ਕਿਸੇ ਚੀਜ਼ ਚ ਫਸਿਆ ਹੋਇਆ ਉਹਦੇ ਕੋਲ ਪੈਸੇ ਨਹੀਂ ਹੈਗੇ ਹਨਾ ਕੈਸ਼ ਨਹੀ ਹੈਗੇ ਜਾਂ ਘੱਟ ਵੱਧ ਹੋ ਗਿਆ ਬੰਦਾ ਆਪਣਾ ਆਪਨਾਂ ਉਨੂੰ ਪੈਸੇ ਦੇ ਕੇ ਉਹਦੀ ਥੋੜ੍ਹੀ ਉਹ ਅ ਉਹਨੂੰ ਮਦਦ ਕਰ ਸਕਦਾ ਵ
ਹਾਂ ਪੈਸੇ ਵੀ ਔਨਲਾਈਨ ਜਾਂਦੇ ਨੇ ਹਰ ਚੀਜ਼ ਦੇ ਪੈਸੇ ਔਨਲਾਈਨ ਘਰ ਬੈਠੇ ਬਿਠਾਏ
ਅ
ਪੈਸੇ ਔਨਲਾਈਨ ਕਰ ਦੋ ਪਹੁੰਚ ਜਾਂਦੇ ਨੇ
ਹਾਂਜੀ ਹਾਂਜੀ ਹਾਂਜੀ ਹਾਂਜੀ ਇਸ ਚੀਜ਼ ਦੀ ਤੇ ਸੁੱਖ ਔਰ ਸਹੂਲਤ ਤਾਂ ਹੋਗਈਆਂ ਨੇ ਇਹਨਾਂ ਦੀਆਂ ਹਾਂ ਹਾਂ ਹੋਰ ਕੀ ਤੇ ਬਸ ਹਾਂਜੀ ਹਾਂਜੀ ਬਸ ਉਹੀ ਟਾਇਮ ਟਾਇਮ ਦੀ ਗੱਲ ਹੈ ਜਿਵੇਂ ਪਰਿਵਰਤਨ ਹੁੰਦਾ ਰਹੇਗਾ ਬਦਲਾਵ ਆਉਂਦੇ ਰਹਿਣਗੇ ਉਵੇ ਉਵੇਂ ਹਰ ਚੀਜ਼ਾਂ ਨੂੰ ਜ ਸਹੂਲਤ ਤਾਂ ਮਿਲਦੀਆਂ ਜਾਣਗੀਆਂ ਆਮ ਆਦਮੀ ਨੂੰ ਹਾਂਜੀ ਹਾਂਜੀ ਵਧੀਆ ਨਾਲੇ ਇਹ ਵੀ ਹੈਗਾ ਕਿ ਅਗਰ ਕੋਈ ਘਰ ਘਰ ਜੈਂਟਸ ਨਹੀਂ ਹੈਗਾ ਹੈਨਾ ਕੋਈ ਆਦਮੀ ਨੀ ਹੈਗਾ ਗਾ ਤੇ ਆਪਣਾ ਖਾਲੀ ਜਨਾਨੀ ਹੈਗੀ ਘਰ ਔਰ ਘਰੇ ਮਹਿਮਾਨ ਆ ਜਾਣ ਤੇ ਉਹ ਫੇਰ ਕਿਵੇਂ ਜਾਏ ਮਹਿਮਾਨਾਂ ਨੂੰ ਵੇਖਿਆ ਕਿ ਸਮਾਨ ਨੀ ਲੈਣ ਜਾਏ ਬੰਦਾ ਫਟਾਫਟ ਉਦੋਂ ਹੀ ਓਨਲਾਈਨ ਔਡਰ ਕਰਕੇ ਤੇ ਆਪਣਾ ਘਰੇ ਸਮਾਨ ਆ ਜਾਂਦਾ।
ਹਾਂ ਚਲੋ ਇਹਨਾਂ ਚੀਜ਼ਾਂ ਦੀ ਸਹੂਲਤਾਂ ਬਥੇਰੀਆਂ ਨੇ। ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ, ਓਕੇ।